ਹੈਲੋ-ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ?
ਵਧੀਆ-ਵਧੀਆ। ਤੁਸੀਂ ਸੁਣਾਓ?
ਬਸ ਵਧੀਆ। ਹੋਰ ਕੀ ਕਰਦੇ ਪਏ ਸੀ? ਮੈਂ ਬਸ ਬੈਠੀ ਪੀ ਸੀ ਤੇ ਬੜੀ ਗਰਮੀ ਲੱਗਦੀ ਪਈ ਹੈ। ਤੁਹਾਡੇ ਉੱਤੇ ਕਿ ਕਿਵੇਂ ਵਾਈਦਰ ਹੈ।
ਸਾਡਾ ਹਾਂ, ਸਾਡੇ ਤੇ ਬੜੀ ਗਰਮੀ ਬਹੁਤ ਲੱਗੀ। ਮੈਂ ਹਲੇ ਰਸੋਈ ਚ ਸੀ। ਸਗੋਂ ਪਸੀਨਾ-ਪਸੀਨ ਹੋ ਗਈ, ਮੈਂ ਤਾਂ ਰਸੋਈ ਚ ਰੋਟੀ ਬਣਾਉਣ ਨਾਲ ਬਨਾਉਂਦੀ ਵੀ ਸੀ ਨਾ ਤੇ ਹੁਣ ਬੱਚ ਬੱਚੇ ਟਿਊਸ਼ਨ ਤੋਂ ਆਏ ਨੇ। ਹੁਣ ਰੋਟੀ-ਰੋਟੀ ਕਰਦੇ ਪਏ ਨੇ ਮੈਂ ਕਿਹਾ ਚੱਲ ਇੱਕ-ਦੋ, ਇੱਕ ਕਿਸੇ ਨਾਲ ਫੋਨ ਤੇ ਗੱਲ ਕਰ ਕਰ ਲੈ ਪੁੱਛ ਲਾਂ ਕਿ ਮੌਸਮ ਕਿਵੇਂ ਜਾ ਹੈਵੇ ਹੁਣ, ਕੱਪੜੇ ਸੁੱਕਣੇ ਪਾਉਣ ਵਾਲੇ ਨੇ ਤੇ ਕੋਠੇ ਜਾਣ ਨੂੰ ਦਿਲ ਹੀ ਨੀ ਕਰਦਾ, ਵੀ ਧੁੱਪ ਵਿੱਚ
ਹਾਂ, ਇਹ ਹੀ ਨਾ। ਮੇਰਾ ਵੀ ਏਹੀਓ ਹਾਲ ਹੈ। ਮੈਂ ਕੱਪੜੇ ਧੋ ਲੈਨੀ ਆ ਕੱਪੜ ਕੱਪੜੇ ਸੁੱਕਨੇ ਪਾਉਣ ਦਾ ਮਨ ਹੀ ਨਹੀਂ ਕਰਦਾ ਮੈਂ ਜਾਦੀ ਨੀ ਫੇਰ ਮੈਂ ਪਤਾ ਕੀ ਕਰਾਂਗੀ ਸਿਰ ਦੇ ਉੱਪਰ ਤੋਲੀਆ ਤੂਲੀਆ ਗਿੱਲਾ ਹੁੰਦਾ ਨਾ ਸਿਰ ਦੇ ਉੱਪਰ ਰੱਖ ਲੈਂਣੀਆਂ ਫ ਫਟਾਫਟ ਜਾ ਕੇ ਕੱਪੜੇ ਪਾ ਕੇ ਦੀਆਂ
ਨਹੀਂ ਮੈਂ ਤਾਂ ਹੂੰ ਇਨਾ ਪੂਰੀ ਬਾਸਕਿਟ ਭਰੀ ਪਈ ਕੱਪੜਿਆਂ ਦੀ ਹੁਣ ਇੱਕ ਤਾਂ ਕਮਰੇ ਚ ਵੀ ਬੜਾ ਕਲੇਰਾ ਪਿਆ ਦਾ ਉਹ ਵੀ ਸਾਫ਼ ਸੁੂਫ਼ ਕਰਨਾ ਵ ਹਣਾ
ਹੂੰ ਮੈਂ ਤਾਂ ਪੇਕੇ ਆਈਆਂ ਹਾਂ ਪੇਕੇ ਆ ਕੇ ਤੁਹਾਨੂੰ ਪਤਾ ਬੰਦਾ ਆਲਸੀ ਜਾਂਦਾ ਮੈਂ ਤਾਂ ਜ ਤਕੜੀ ਆਲਸੀ ਆਲਸ ਪਾਇਆ ਦੇਦਾ ਕੀ ਦੱਸਾ ਤੁਹਾਨੂੰ
ਹੂੰ, ਅੱਛਾ ਅੱਜ ਤੇ ਐਵੇ ਕਿ ਮੇਰਾ ਨਾ ਬੱਚ ਚ ਇਹਨਾਂ ਕਰ ਮੇਰਾ ਫੋਨ ਖ਼ਰਾਬ ਕਰਤਾ ਵੈਂ
ਅੱਛਾ
ਫੋਨ ਓਨ ਕਰਨੀ ਆ ਪਹਿਲ ਤਾਂ ਫੋਨ ਚ ਇਨੇ ਮੈਸੇਜ ਆਉਣ ਲੱਗ ਜਾਂਦੇ ਨੇ ਇੰਨੀ ਐ ਡਣ ਲੱਗ ਜਾਏਗੀ ਉਹ ਖ਼ਤਮ ਹੋਏਗੀ ਫਿਰ ਫੋਨ ਮੇਰਾ ਚੱਲਦਾ ਆ ਤੇ ਹੁਣ ਮੇਰੇ ਭਰਾ ਨੂੰ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੇਰਾ ਫੋਨ ਦਾ ਕੀ ਕਰਾਂ ਕਹਿੰਦਾ ਘਰ ਆ ਠੀਕ ਰਜਾ ਤੇ ਤੇਰਾ ਫੋਨ ਠੀਕ ਨੀ ਹੋਏਗਾ ਫਿਰ ਇੰਝ
ਠੀਕ ਹੈ ਉਹ ਕੋਈ ਨਾ ਤੁਹਾਡਾ ਨਾ ਪਤਾ ਕੀ ਤੁਸੀਂ ਕੋਈ ਨਾ ਇੱਕ ਐਪ ਕੋਈ ਇੰਸਟੋਲ ਕਰ ਲਿਆ।
ਆਹੋ ਬੱਚਿਆਂ ਨੇ ਇਓ ਕੀਤਾ ਦਾ, ਪਹਿਲੇ ਇਹਦ ਨੇ ਪਾਪਾ ਦਾ ਫੋਨ ਕੀਤਾ। ਅਸੀਂ ਉਸ ਦਿਨ ਦੋ ਦਿਨ ਹੋ ਗਏ ਖ਼ਰਾਬ ਇਹਨੀ ਗਾਲਾ ਖਾਧੀ ਇਹਨੇ। ਤੇ ਫਿਰ ਬਾਹਰੋਂ ਦੋ ਤਿੰਨ ਸੌ ਪ ਦੇ ਕੇ ਫੋਨ ਠੀਕ ਕਰਾ ਕੇ ਆਏ ਨੇ। ਪਹਿਲੇ ਤੇ ਬੋਵੀ ਨੀ ਠੀਕ ਕੀ ਤਾਂ। ਪਹਿਲੇ ਫੋਨ ਖਰਾਬ ਕਰਤਾ ਸੀ ਉਸ ਤੋਂ ਬਾਅਦ ਦੋ ਦਿਨ ਬਾਅਦ ਫਿਰ ਇਹਨੇ ਦੁਬਾਰਾ ਫੋਨ ਖਰਾਬ ਕਰਤਾ, ਠੀਕ ਹੀ ਨਾ ਹੋਇਆ ਫੇਰ ਕਿਸੇ ਦੁਕਾਨ ਤੋਂ ਠੀਕ ਕਰਕੇ ਆਏ ਨੇ, ਹੁਣ ਕਹਿੰਦੇ ਮੇਰਾ ਹੱਥ ਲਾ ਕੇ ਵੇਖ ਫੋਨ ਨੂੰ ਹੁਣ।
ਹ ਨਹੀਂ ਨਹੀਂ।
ਚੁੱਕ ਲਿਆ ਸੀ, ਫਿਰ ਰਾਤੀ ਖ਼ਰਾਬ ਕਰਨ ਲੱਗਾ ਸੀ ਫੋਨ ਮੈਂ ਫੜ ਖੋ ਕੇ ਫਿਰ ਮੈਂ ਚਾਰਜਿੰਗ ਲਾਇਆ। ਹੁਣ ਇਹਨੇ ਮੇਰਾ ਫੋਨ ਕਰਤਾ ਖਰਾਬ।
ਨਹੀਂ ਨਹੀਂ ਇਹਨੇ ਨਾ ਕੋਈ ਐਪ ਇੰਸਟੋਲ ਕਰ ਲਿਆ ਕੁਛ ਯੂਜ਼ਰ ਜਿਹਦੇ ਨਾ ਥੋੜੇ ਵਾਇਰਸ ਆ ਗਏ ਨੇ ਔਰ ਐਡ ਤੇ ਐਡ ਐਡ ਤੇ ਤੁਹਾਨੂੰ ਆਪਣੇ ਸਾਰੇ ਐਪਾਂ ਦੇ ਵਿੱਚ ਉਸਨੂੰ ਐਪ ਲੱਭਣਾ ਪੈਣਾ ਵੇ ਤੇ ਉਹਨੂੰ ਅਨਇੰਸਟੋਾਲ ਕਰਨਾ ਪੈਣਾ।
ਆਹੋ ਇਂਜ ਕਰਾਂਗੇ ਹੁਣ ਵੇਖਾਂਗੀ ਫਰੀ ਹੋਵਾਂਗੇ ਤੇ ਸ਼ਾਮੀ ਆਵਾਂਗੇ ਥੋੜੀ ਦੇਰ ਅਸਤੇ ਯਾ ਫੇਰ ਸੋਚਦੇ ਹੋ ਕਿਸੇ ਕਾਰੀਗਰ ਦੇ ਹੱਥ ਫੋਨ ਭੇਜ ਦਾ ਅਪਣੇ ਘਰ।
ਸਹੀ ਹੈ ਸਹੀ ਹੈ।
ਪਿਛਲਾ ਹਾਂ ਮੰਮੀ ਮੇਰੀ ਮੰਮੀ ਵੀ ਕੋ ਤੇ ਛੱਤਈ ਸਫਾਈਆਂ ਕਰਾਈਆਂ ਧੁੱਪ ਚ ਖਲੋ ਕੇ।
ਅੱਛਾ ਜੀ।
ਕੋਠੇ ਨਾ ਅਸੀਂ ਰੈਬਿਟ ਰੱਖੇ ਦੇ ਸੀ। ਯਾਰ ਪਿਛਲੇ ਪਲਾਟ ਚ ਨਾ, ਸਾਡੇ ਰੈਬਿਟ ਰਖ ਰੱਖੇ ਦੇ ਸੀ, ਦੋ। ਤੇ ਉਹ ਨਾ, ਜਦੋਂ ਉਹਨਾਂ ਨੇ ਮਕਾਨ ਛੋੜਿਆ ਨਾ, ਤੇ ਰੈਬਿਟ ਨਾ ਕੋਠੇ ਆ ਗਏ ਸਾਡੇ, ਅਸੀਂ ਘਰ ਆ ਗਏ ਸੀ। ਰੈਬੀਟਾ, ਤੇ ਉਹ ਅਸੀ ਜੇ ਕਮਰੇ ਚ ਰੱਖੇ ਨਾ, ਉਹਨੇ ਮਲਬ ਸੁਸੂ ਤੇ ਮਾਂ ਪੋਟੀ ਕਰ ਕਰ ਦਿੰਦੇ ਨੇ, ਜਿਸ ਕਰਕੇ ਨਾ ਉਹੇ ਸੁਸੂ ਕਰਕੇ ਨਾ, ਮਤਲਬ ਫਰਸ਼ ਖਰਾਬ ਹੋ ਗਿਆ ਵੈ।
ਅੱਛਾ।
ਸਮਾਂ ਧੋਪ ਜਾ ਕੇ, ਸਾਰਾ ਕਮਰਾ ਸਾਫ਼ ਤਾਂ ਬਾਹਰੋਂ ਜਗ੍ਹਾ ਧੋ ਕੇ ਆਈ ਏ। ਹੁਣ ਜਾ ਕੇ ਸਿਰ ਪਿੰਡ ਨਾਹਂਦੇ ਪਏਣੇ।
ਅੱਛਾ।
ਹਾਂ, ਹੁਣ ਕਹਿੰਦੇ ਵੀ ਜਾ ਕੋੜੇ ਕੱਪੜੇ ਸੁੁੱਕਣੇ ਸੁੱਕਣੇ ਪਾ ਕੇ ਆ, ਜਾ ਵੇਖ ਕੇ ਆ ਜਗ੍ਹਾ, ਮੈਂ ਕਿਹਾ ਵੇਖ ਕੇ ਆਨੀ ਆ, ਕੱਪੜੇ ਸੁੱਕਣੇ ਪਾ ਕੇ ਆਣੇ ਆ, ਦਿਲ ਕਰਦਾ ਨੀ ਪਿਆ। ਧੁੱਪ ਏਡੀ ਏ, ਗਰਮੀ ਇੰਨੀ ਹੋ ਗਈ ਏ।
ਤੇ ਹੋਰ, ਸਾਡੇ ਪੇਕੇ ਇੰਨਾ ਸੋਹਣਾ ਪਾਰਕ ਵਗੈਰਾ ਹੈਗਾ। ਉੱਥੇ ਰੈਬਿਟ ਘੁੰਮਦੇ ਰਹਿੰਦੇ ਨੇ, ਇੰਨੀ ਖੁਸ਼ੀ ਹੁੰਦੀ ਦੇਖ ਦੇਖ ਕੇ ਰੈਬਿਟ ਨੂੰ, ਬੱਚੇ ਕਹਿੰਦੇ ਮੰਮਾ ਕੈਰਟ ਲਿਆ ਦੋ, ਕੈਰਟ ਲਿਆ ਦੋ, ਕੈਰਟ ਲਿਆ ਦੋ। ਰੈਬਿਟ ਤਾਂ ਕੈਰਟ ਹੀ ਖਾਂਦਾ। ਹੁੰਨ ਦੋ ਦਿਨ ਹੋ ਗਏ, ਮੈਂ ਕਹਿ ਰਹੀ ਹਾਂ ਕੈਰਟ ਨਹੀਂ-ਨਹੀਂ ਉਹ ਫੋਟੋ ਚ ਦੇਖਦੇ ਨਾ ਵੀਡੀਓ ਦੇਖਦੇ ਨਾ ਬੱਚੇ ਰੈਬਿਡ ਦੇ ਹੱਥ ਚ ਕੈਰਟ ਉੱਗਦੀ ਹੈ।
ਆਹੋ ਤੁਹਾਨੂੰ ਮੈਂ ਦੱਸਣੀ ਆ ਨਾ ਤੁਸੀਂ ਕੀ ਕਰੋ। ਤੁਾਨੂੰ ਮੈਂ ਦੱਸਣੀ ਆ ਨਾ ਕੋਠੇ ਜਾ ਆਪਣੇ ਜਾਓਗੇ ਨਾ, ਆਪਣੇ ਕੋਲ ਵਾਟਰਮੈਲਨ ਹੋਏਗਾ ਤਬੂ ਖਰਬੂਜਾ ਹੋਏਗਾ, ਮਸਤ ਮੈਲੈਣ,, ਬਨਾਨਾ ਇਹ ਦੇ ਦੋ ਇਹ ਖਾ ਲੈਂਦੇ ਨੇ। ਅਸੀਂ ਉੱਪਰ ਰੱਖੇ ਦੇ ਸੀ ਨਾ ਕੂਮ ਵਿੱਚ ਸਾਡੇ ਕੋ ਹੁੰਦਾ ਨੀ ਸੀ ਕੁਛ ਵੀ ਨਾ ਸ ਸਾਡੇ ਘਰ ਪਾਰਕ ਤੇ ਹੈ ਨੀ, ਅਸੀਂ ਫਿਰ ਇਹ ਦੇ ਦਿੰਦੇ ਸੀ ਤੇ ਖਾ ਲੈਂਦੇ ਸੀ ਉਹ। ਸਾਡੇ ਜਿੱਦਾਂ ਦਾ ਵੈਜੀਟੇਰੀਅਨ ਬਣੇ ਦੇ ਸੀ।
ਅੱਛਾ ਨਹੀਂ ਸਾਡੇ ਤੇ ਬੇਚਾਰੇ ਮੈਂ ਸਵੇਰੇ ਦੇਖੀਏ ਮੈਂ ਘਾਸ ਖਾਂਦੇ ਪਏ ਨੇ ਆਪਣਾ ਆਰਾਮ ਨਾਲ ਬੈਠ
ਹਮ ਸਾਡੇ ਤੇ ਬਾਰਕ ਨੀ ਨਾ ਹੈ ਅਸੀਂ ਤਾਂ, ਕਹਿੰਦੇ ਚੰਗੇ ਵੀ ਨੀ ਹੁੰ ਘਰਾਂ ਚ। ਖਰਾਬ ਹੁੰਦੇ ਨੇ।
ਤੇ ਕੁਛ ਨੀ ਹੁੰਦਾ। ਜਾਨਵਰ ਏ ਜਾਨਵਰ ਨੇ ਕੀ ਕਰ ਦੇਨੇ ਦੱਸੋ?
ਹਾਂ, ਤੁਹਾਡੀ ਗੱਲ ਤਾਂ ਸਹੀ ਹੈ।
ਉਹ ਇੰਨਾ ਸੋਹਣਾ ਜਾਨਵਰ ਹੈਗਾ ਵੇ। ਚਲੋ ਹੋਰ ਉਂਜ ਤੇ ਕਹਿੰਦੇ ਨੇ ਘਰ ਮਿਰਚਾਂ ਵੀ ਨੀ ਉਗਾਈ ਦੀ।
ਹਾਂਜੀ?
ਉੰਝ ਤਾਂ ਕਹਿੰਦੇ ਨੇ ਹਰ ਮਿਰਚਾਂ, ਹਰੀ ਮਿਰਚਾਂ ਵੀ ਨੀ ਊਗਾ ਲੜਾਈ ਝਗੜਾ ਹੁੰਦਾ।
ਆਹੋ ਉਹ ਕਹਿਣ ਬੜਾ ਕੁਝ ਕਹਿੰਦੇ ਨੇ, ਹੁਣ ਲੋਕੀ ਮੰਨਣ ਤਾਂ ਨਾ ਉਹ ਕਹਿੰਦੇ ਨੇ ਕੋਈ ਗੱਲ ਨੀ ਫਿਰ ਕਿ ਹੋ ਗਿਆ। ਸਭ ਕੁਝ ਆਜ ਕਲ ਬੰਦੇ ਵੀ ਗੰ ਕਿੰਦੇ ਨੇ ਹਰ ਜਗ੍ਹਾ ਤੇ ਸ਼ੁਭ ਕੰਮ ਹੁੰਦੇ ਹੀ ਪਏ ਨੇ ਕਹਦੇ ਇੱਕ ਹੋਰ ਹੋ ਜੇ ਕੋਈ ਗੱਲ ਨੀ।
ਆਹ।
ਹਮ
ਚਲੋ ਹੋਰ ਤੁਸੀਂ ਕੀ ਬਣਾਇਆ ਅੱਜ।
ਨਾਸ਼ਤਾ ਹੀ ਬਣਾਇਆ ਵ ਸੁੱਕਾ ਪਨੀਰ ਪਿਆਦਾ ਦੁਪਹਿਰੇ ਉਹ ਬਣਾਵਾਂਗੀ ਮੰਮੀ ਤੇ ਕਹਿੰਦੀ ਵੀ ਸੀ ਕਿ ਮਾਂ ਦੀ ਦਾਲ ਬਣਾ ਲੋੋ ਮੈਂ ਕਿਹਾ ਨਹੀਂ ਕਟਰ ਕੱਲ ਕਟਰ ਬਣਾਏ ਸੀ ਨਾ ਉਹ ਵੀ ਪੇਦੇ ਨੇ ਥੋੜੇ ਬਹੁਤ ਕਿਉਂਕਿ ਤੈਨੂੰ ਦੱਸਿਆ ਸੀ ਨਾ ਕਿ ਮੇਰੀ ਦਰਾਣੀ ਦੀ ਦਿਓਰ ਕਹਿ ਦੇਨ ਆ ਉਹ ਪੈ ਕੇ ਗਈਦੀ ਆ ਤੇ ਉਹ ਬਾਹਰ ਗਿਆ ਤਾਂ ਵੈਂ ਉਹ ਸ ਸਬਜ਼ੀ ਬਚ ਗਈ ਬਹੁਤ ਸਾਰਾ ਕੱਲ੍ਹ ਮੇਰੇ ਡੈਡੀ ਨੇ ਵੀ ਰੋਟੀ ਨੀ ਖਾਧੀ ਦੀ ਸੀ ਕੱਲ। ਤੇ ਉਹ ਪਏ ਦੇ ਨੇ। ਥੋੜਾ ਜਿਹਾ ਪਨੀਰ ਪਿਆ ਦਾ ਵੇ। ਪਿਆਜ ਪਿਊਜ ਪਾਵਾਂਗੇ ਸੁੱਕਾ ਪਨੀਰ ਬਣਾ ਲਾਂਘੇ ਜਿਨੇ ਖਾਣਾ ਹੈ ਖਾ ਲਏਗਾ ਨੀ ਖਾ ਲ ਕੱਟਣ ਵਾਲ ਰੋਟੀ ਖਾ ਲੈਣਗੇ ਫੇਰ ਮਾਂ ਮਾਂ ਦੀ ਦਾਲ ਸੋਚਦੀ ਕੱਲ ਬਣਾਵਾਂਗੀ।
ਹਾਂ ਉਹ ਤਾਂ ਹੈ ਹੀ।
ਹਮ
ਮੈਂ ਵੀ ਸੋਚਹੀ ਸੀ ਕਲ ਮਾਂ ਦੀ ਦਾਲ ਬਣਾਨੀ ਆ।
ਸਗੋਂ ਮੈਂ ਫਰਿਜ ਸਾਫ਼ ਕਰਨ ਵਾਲਾ ਪਿਆ ਦਾ ਵੈ ਮੈਂ ਆਪਣਾ ਰਸੋਈ ਦਾ ਫਰਿੱਜ ਵੀ ਸਾਫ਼ ਕਰਨਾ ਵੈ। ਚੱਲ ਹੋਰ ਫ
ਬਸ ਵਧੀਆ, ਫ੍ਰਿਜ ਫਿਰ ਮੈਂ ਆਪ ਆਪਣੇ ਸਹੁਰੇ ਹਰ ਪੰਦਰਾਂ ਦਿਨ ਬਾਅਦ, ਆਪਣੇ ਆਪ ਸਾਫ਼ ਕਰ ਦਿੰਦੇ ਆ।
ਅੱਛਾ, ਨਹੀਂ -ਨਹੀਂ ਅਸੀ ਤੇ ਆਪਣ ਜਿਹਦਾ ਦਿਲ ਲੱਗਿਆ ਸਾਫ਼ ਕਰ ਦਿੰਦੇ ਆਂ, ਜ਼ੂਰੀ ਨੀ ਆਇਆ, ਇਹਨਾਂ ਦੀ ਜੂਠੀ ਕਿਣ ਲੱਗੀ ਤ ਜਿ ਦਿਲ ਕਰਿਆ ਕਰਦੋ।
ਹਮ। ਨਹੀਂ ਬਸ ਹੋਣਾ ਚਾਹੀਦਾ ਨਾ, ਅੰਡਰਸਟੈਂਡਿੰਗ ਵੀ ਤਾਂ ਹੋਣਾ ਚਾਹੀਦੀ ਹੈ ਨਾ। ਲੱਗ ਹੋਗ ਹੁਣ ਤੁਸੀਂ ਕੀਤਾ ਵੇ, ਹੁਣ ਤੁਹਾਡੇ ਦੇਰਾਨੀ ਨੇ ਇਹ ਸੋਚਿਆ ਕਿ, ਚੱਲ ਪਾਬੀ ਪਿਛਲੀ ਵ ਕਰ ਰਿਹਾ ਸੀ ਹੁਣ ਮੈਂ ਧਿਆਨ ਦੇ ਕੇ ਮੈਂ ਕਰ ਦ
ਹਾਂ, ਇਹ ਵੀ ਸਹੀ ਆ। ਨਹੀਂ ਸਾਡੇ ਚ ਤੇ ਹੈ ਵ ਪਰ ਕੋਈ ਸਮਝੇ ਤਾਂ ਨਾ, ਮੈਂ ਉਹਦੇ ਨੂੰ ਕਿਹਾ ਸਿ ਪੂਜਾ ਨੂੰ, ਆਪਣੀ ਦਰਾਣੀ ਨੂੰ ਮੈਂ ਕਿਹਾ ਸਮਾਨ ਕਦੇ ਬਾਅਦ ਤੇ ਮੈਂ ਸਾਫ਼ ਕਰ ਦਿੰਨੀ ਆਂ, ਕਦੀ ਕੋਈ ਨੀ ਉਹਨੇ ਦੋ ਤਿੰਨ ਸਮਾਨ ਕੱਢੇ ਨੇ, ਨਾਲ ਹੀ ਤੇ ਕੁੜੀ ਰੋਣ ਲੱਗ ਗਈਏ, ਤੈ ਅੰਦਰ ਕਮਰੇ ਚਲੇ ਗਈਆਂ। ਤੇ ਮੈਨੂੰ ਵੀੱ ਖਾ ਕੇ, ਭਾਂਡੇ -ਭੂੰਡੇ ਧੋ ਕੇ, ਮੈਂ ਕਿਹਾ ਮੇਰੇ ਵਾਸਦਾ ਤੇ ਹੈ ਨੀ ਤ ਪਹਿਣਾ ਹਮ, ਅੱਛਾ।
ਬੱਚੇ ਦੀ ਬੜੀ ਲੜਾਈ ਝਗੜਾ ਹੁੰਦਾ ਵੇ, ਲੜਾਈ ਹੁੰਦੀ ਠੀਕ ਹੈ।
ਹਾਂ ਪੇਕੇ ਆ ਕੇ, ਤਾਂ ਹੀ ਉਹਦਾ ਇੱਕ ਕੰਮ ਹੁੰਦਾ ਵ
ਅੱਛਾ -ਅੱਛਾ ਸਿਰ ਧੋ ਰਹੀ ਸੀ, ਠੀਕ ਹੈ, ਠੀਕ ਉਹ ਸਿਰ ਧੋ ਰਹੀ ਸੀ, ਸਿਰ। ਉਹ ਮੇਰੀ ਭਾਬੀ ਨਾ ਸਿਰ ਧੋ ਰਹੀ ਹੈ ਨਾ। ਆਪਣੇ ਬੱਚੇ ਦੀ ਤੇ, ਓਵੇ ਰੋਂਦੀ ਜੀ ਬਲਾ ਮਾਰਿਆ। ਜ
ਆਹੋ ਮੇਰੇ ਜਰਾਵਰ ਵਾਲਾ ਹਾਲ ਹੈ, ਮੇਰਾ ਕਾਕਾ ਵੀ ਇੰਝ ਰੋਂਦਾ ਜੇ ਸਿਨਮਾਂ ਛੁੱਟੀ ਹੋਵੇ ਨਾ
ਹਾਂ ਹਾਂ ਉਓਹੀ ਮੈਂ ਡਰ ਗਈ, ਬੜੀ ਤੇਜ਼ ਤੇ ਆਵਾਜ਼ਾਂ ਰੋਣ ਦੀ ਆ ਮੈਂ ਕਿਹਾ, ਪਤਾ ਨੀ ਇੰਨੀ ਤੇਜ਼ ਲੜ ਦੋਨੋ ਕੁੜੀਆਂ ਨਾ ਮੇਰੀ ਭਤੀਜੀ ਤੇ ਮੇਰੀ ਧੀ ਦੋਨੋਂ ਲੜਦੀ ਰਹਿੰਦੀਆਂ ਨੇ। ਤੇ ਪਤਾ ਮੈਂ ਸੋਚਿਆ ਕਿ, ਉਹਦੇ ਜੂੰਡੇ ਪੁੱਟਦੇ ਨੇ ਉਹਨੇ।
ਚੱਲ ਹੋਰ, ਬਸ ਵਧੀਆ- ਵਧੀਆ।
ਅਸੀਂ ਅੱਜ ਮੈਂ ਸੋਚਿਆ ਸੀ, ਅੱਜ ਮੈਂ ਬਣਾਵਾਂਗੀ ਬੜਾ ਪਾਓ ਵਗੈਰਾ, ਤੇ ਦੇਖੋ ਹੁਣ ਕੀ ਕਹਿੰਦੇ ਨੇ, ਅੱਜ ਤਾਂ ਨੀ, ਕੱਲ ਦੇਖਾਂਗੇ
ਉਹ, ਕਿਵੇਂ ਬੰਦਾ।
ਬੜਾ ਪਾਓ। ਉਹ ਵੜਾ ਪਾਓ ਬਹੁਤ ਅ ਆਸਾਨ ਹੈ ਤੇ ਬਹੁਤ ਵਧੀਆ ਰੈਸਿਪੀ ਹੈ ਹਾਂਜੀ ਬਸ ਤੁਸੀ ਹਾਂ ਮੈਂ ਤੁਹਾਨੂੰ ਦੱਸਾਂਗੀ ਜ਼ਰੂਰ ਥੋੜ੍ਹਾ ਟਾਇਮ ਲੱਗੇਗਾ ਤੁਹਾਨੂੰ ਵੜਾ ਪਾਓ ਦੀ ਰੈਸਿਪੀ ਦੱਸਣ ਤੇ ਨਾ ਮ ਇੱਕ ਇੱਕ ਚੀਜ ਦੱਸੋ ਗਈ
ਅੱਛਾ
ਚਲੋ ਹੋਰ ਦੱਸੋ
ਬਸ ਵਧੀਆ ਵਧੀਆ ਮੰਮੀ ਬਾਰ ਵਜਾ ਮਾਰਦੀ ਵੀ ਕੱਪੜੇ ਸੁੱਕਣ ਪਾ ਆਉ ਉਹ ਤਾ ਬਣਾ ਲੈਣੇ ਮੂੰਗੀ ਧੋਤੀ ਦਾਲ ਮੂੰਗੀ ਧੋਤੀ ਦਾਲ ਕਹਿੰਦੇ ਵ ਹਾਂ ਉਹ ਤਾਂ ਬਣਾ ਲੈਂਦੀ ਆ ਮੈਂ ਉਹ ਸਗੋਂ ਵਧੀਆ ਬਣਦੀ ਹੈ
ਚਲੋ ਠੀਕ ਹੈ ਜੀ ਗੱਲ ਕਰ ਚਲੋ ਬਾਅਦ ਚ ਗੱਲ ਕਰ ਲ ਹਾਂਜੀ ਹਾਂਜੀ
ਫਰੀ ਹੋ ਕੇ ਮੈਂ ਫੋਨ ਕਰਾਂਗੀ ਠੀਕ ਆ
ਜਧੀਮ ਸਏ
ਬਸਮ